ਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਸ ਸ਼੍ਰੀ ਅਕਾਲ ਜੀ। ਹਾਂਜੀ, ਕਿਵੇਂ ਓ?
ਵਧੀਆ ਜੀ, ਵਧੀਆ। ਹੋਰ ਨਾਸ਼ਤਾ ਪਾਣੀ ਹੋ ਗਿਆ?
ਹਾਂਜੀ।
ਏ ਕੀ ਬਣਾਇਆ ਸੀ। ਅੱਜ?
ਹਾਂਜੀ।
ਮੈਂ ਕੀ ਕੁ ਕੀ ਕੁਛ ਬਣਾਤਾ?
ਓਹੀ ਡੇਲੀ ਦਾ ਸਬਜ਼ੀ, ਰੋਟੀ ਹੋਰ ਕੀ ਬਨੋਨਐ।
ਵਾਹ ਜੀ, ਵਾਹ। ਤੁਸੀਂ ਤਾਂ ਠੀਕ ਓ। ਹੋਰ ਦੱਸੋ ਤੁਸੀਂ?
ਹਾਂਜੀ। ਵਧੀਆ ਜੀ, ਵਧੀਆ।
ਸੋ ਵਧੀਆ, ਕੀ ਗੱਲ ਮੌਸਮ ਬੜਾ ਠੰਡਾ ਕਰਾਇਆ। ਅੱਜ
ਨ‌ਈ ਜੀ, ਥੋਨੀ ਗਰਮੀ ਐ।
ਅੱਛਾ ਜੀ। ਨ‌ਈ, ਗਰਮੀ ਗ ਬਰਸਾਤ ਹੋਈ ਸੀ। ਸਾਡੇ ਇੱਧਰ ਚੰਡੀਗੜ੍ਹ ਤੇ ਬਰਸਾਤ ਹੋਈ ਸੀ।
ਨ‌ਈ ਜੀ, ਸਾਡੇ ਹੈ ਨੀ ਇੱਥੇ ਗ ਗਰਮੀ ਬਹੁਤ ਜ਼ਿਆਦਾ ਹੈਗਾ। ਦੋ, ਤਿੰਨ ਦਿਨ ਪਹਿਲ ਅਸੀਂ ਪੰਜਾਬ ਤੋਂ ਇਧਰ ਅਬੋਹਰ ਸਾਈਡ ਤੋਂ ਹਾਂ ਜੀ।
ਅੱਛਾ ਜੀ। ਨ‌ਈ, ਸਾਡੇ ਤਾਂ ਚ ਹੁਣੇ ਬਰਸਾਤ ਹੋ ਕੇ ਹਟੀ ਐ। ਹੁਨ ਫੇਰ ਗਰਮੀ ਹੋ ਗਈ ਐ। ਮੌਸਮ ਤਾਂ ਹੁਨ ਹੈ ਮਤਲਬ ਠੀਕ ਜ‌ਆ ਈ ਐ। ਨੋਰਮਲ ਜ‌ਆ ਐ ਮੌਸਮ ਤੇ ਵਧੀਆ ਐ।
ਅੱਛਾ। ਨ‌ਈ, ਸਾਡੇ ਤਾਂ ਇੱਥੇ ਫੁੱਲ ਗਰਮੀ ਹੈਗੀ ਇੱਥੇ ਤਾਂ
ਅੱਛਾ ਜੀ।
ਹੂੰ, ਬਾਰਿਸ਼ ਹੋ ਨ ਰਹੀ ਹੈਗੀ। ਦੋ ਦਿਨ ਪਹਿਲਾਂ ਹੋਏ ਸ--ਹੋਈ ਸੀ, ਹੂੰ ਅੱਛਾ।
ਪੈਲਾਂ ਹੀ ਕਰਾ ਲਈ ਦੀ ਬਰਸਾਤ, ਮੈਂ ਕਹਿੰਦਾ-ਇਦਰ ਆਓ! ਤੁਸੀਂ ਕੇ ਨ‌ਈ, ਮੈਂ ਕਿਹਾ-ਪੰਜਾਬ ਵਾਲਣਾ, ਥੋੜੀ ਗਰਮੀ ਦੇਓ। ਮੈਂ ਕਿਹਾ-ਠੀਕ ਹੈ। ਮੈਂ ਕਿਹਾ-ਬਾਹਰ ਘ ਘੱਟ ਘੁੰਮਣਗੇ। ਮੈਂ ਕਿਹਾ- ਅਸੀਂ ਘੁੰਮ ਲੈਂਦੇ ਆ। ਤੁਸੀਂ ਸਾਮੀ ਘੁੰਮ ਲੈਣਾ।
ਗਰਮੀ ਬਾਹਲੀ ਜ਼ਿਆਦਾ ਨਾ ਤਾਂ ਕਰਕੇ ਬਾਹਰ ਨਿਕਲ ਨੂੰ ਜੀ ਨੀ ਕਰਦਾ ਜੀ।
ਹੁਣੇ ਰੁਕ ਜੋ ਦੋ, ਚਾਰ ਦਿਨ ਹੁਣ ਬਰਸਾਤ ਹੀ ਬਰਸਾਤ ਹੋ ਜਾਣੀ ਹੈ। ਜਿੰਨੀ ਮਰਜ਼ੀ ਇਧਰ ਤੇ ਪਾਣੀ ਪਾਣੀ ਹੋ ਗਿਆ। ਅੱਛਾ, ਕਿਹੜਾ ਪਿੰਡ ਦੱਸਿਆ ਤੁਸੀ? ਪੰਜਾਬ
ਅਬੋਹਰ ਸਾਈਡ। ਹਾਂਜੀ।
ਅੱਛਾ, ਗੋਹਰ ਸਾਈਡ। ਅੱਛਾ, ਅਬੋਹਰ ਡਿ ਡਿਸਿਟ ਕਿਹੜਾ ਪੈਦਾ?
ਅਬੋਹਰ ਐ ਜੀ, ਆ ਫਾਜ਼ਿਲਕਾ ਸਾਈ ਹਂਜੀ, ਹਂਜੀ, ਹਂਜੀ ਵਧੀਆਤੁਸੀ ਅਪਨੇ ਦੱਸੋ।
ਬਸ ਅਸੀ।
ਜੇ ਤੁਹਾਡੇ ਆਲੀ ਸਾਈਡ ਮੀਂਹ ਆ ਗਿਆ ਤੇ ਸਾਡੇ ਆਲੀ ਸਾਈਡ ਵੀ ਭੇਜ ਦੋ।
ਕੋਈ ਗੱਲ ਨਹੀਂ, ਮੈਂ ਕਰਦਾ ਜੇੜਾ ਰੱਬ ਨੂੰ ਕੋਲ।
ਹੂੰ ਔਹੀ ਨਾ ਕਿ ਗਰਮੀ ਜੈ਼ਦਾਐ। ਗਰਮੀ ਦੇ ਵਿੱਚ ਤੇ ਹੁਨ ਆਏਗਾ। ਬਾਹਰ ਵੀ ਨਹੀਂਜਾ ਸਕਦੀ ਇੰਨਾ ਹੁੰਦਾ ਵੀ ਸੁਬਾਹ, ਸੁਬਾਹ ਜਲਦੀ, ਜਲਦੀ ਜੋ ਕੰਮ ਕਰ ਲਿਆ।
ਕਰਦਾ ਕੋਲ ਰੱਬ ਨੂੰ ਮੈਂ ਕਿਹਾ ਜੇੜਾ ਮਾੜਾ ਜਿਹਾ ਘੁੰਮ ਕੇ ਆਏ ਉੱਥੇ ਵੀ ਪੰਜਾਬ ਸਾਈਡ। ਮੈਂ ਪੰਜਾਬ ਸਾਈਡ ਪਿਛਲੀ ਸਾਈਡ ਨੀ ਬੋ ਹੋਈ ਸੀ ਬਾੜ ਬੂੜ ਆਈ ਸੀ। ਸਾਰਾ ਮਤਲਬ ਸਿਸਟਮ ਖ਼ਰਾਬ ਹੋਇਆ ਸੀ। ਹਂਜੀ, ਪਿਛਲੀ ਵਾਰੀ ਕਹਿ ਰਿਹਾ ਮੈ ਵੀ।
ਹੂੰ -ਹੂੰ ਪਿਛਲੀ ਵਾਰ ਤਾਂ ਇੱਧਰ ਸਾਡੇ ਥੋੜ੍ਹੀ ਬਾਟਈ ਰਹਿ ਗਈ ਸੀਗੀ ਦੂਰ।
ਸਾਡੇ ਇਧਰੋਂ ਵੀ ਬੜਾ ਟਰੱਕ ਭਰ ਭਰ ਕੇ ਗਏ ਹੈ। ਬੜੇ ਟਰੱਕ ਭਰ ਭਰ ਗਏ ਆਂ‌। ਸਾਡੇ ਇੱਧਰੋਂ ਰੋਟੀ ਰੁਟੀ ਮਤਲਬ ਸਾਰਾ ਕੁਛ, ਸਾਰਾ ਖਾਣ ਪੀਣ ਦਾ ਨਾ ਹਂਜੀ, ਹਂਜੀ, ਹਂਜੀ ਸਾਡੇ ਇੱਧਰੋਂ ਗਏ ਨੇ ਸਾਰੇ।
ਹੂੰ -ਹੂੰ-
ਅਸੀਂ ਵੀ ਭੇਜੇ ਸੀ। ਦੋ ਤਿੰਨ-ਤਿੰਨ ਟਰੱਕ ਸਾਡੇ ਗਏ ਸੀ‌।
ਹਾਂ, ਸਾਡੇ ਵੀ ਇੱਥੋਂ ਜਾਂ ਜਾਂਦੇ ਸੀਗੇ ਕਾਫੀ ਜਾਂਦੇ ਸੀ। ਜੇ ਡੇਲੀ ਦੇ ਖਾਨਾ ਬਨਾ ਕੇ, ਲੰਗਰ ਵਗੈਰਾ ਬਨਾ ਕੇ, ਚੌਲ ਵਗੈਰਾ ਸਾਰਾ ਟੂ ਸੀਗਾ ਮਿਕਸ।
ਹਂਜੀ, ਹਂਜੀ, ਸਾਡੇ ਇਧਰ ਵੀ ਉਹ ਨਾ ਸਾਡਾ ਅਸੀਂ ਤਾਂ ਅਸੀਂ ਕੀ ਕਰਿਆ, ਅਸੀਂ ਤਾਂ ਕੱਪੜੇ, ਕੁਪੜੇ ਵੇਚੇ। ਠੀਕ ਹੈ ਜਿਹਨਾਂ ਵਜੋਂ ਪਰੇਸਾਨ ਸੀ ਲੋਕੀਂ।
ਹਾਂਜੀ, ਕਾਫ਼ੀ ਨੁਕਸਾਨ ਹੋਇਆ ਸੀ। ਪਿਛਲੀ ਵਾਰ ਕਾਫੀ ਨੁਕਸਾਨ। ਕਈਆਂ ਦੇ ਤਾਂ ਵਿਚਾਰਿਆਂ ਦੇ ਘਰ ਹੀ ਢਹਿ ਗਏ ਸੀ। ਕਿਉਂਕਿ, ਹੁਨ ਹੂੰ ਹੁਨ ਤੁਸੀਂ ਇਹ ਦੇਖੋ ਜੇ ਹੁਨ ਕੋਈ ਆਪ ਆਪਾਂ ਨੂੰ ਕਹਿ ਦੇ ਵੀ ਤੁਸੀਂ ਘਰ ਛੱਡ ਦੋ। ਅਪਨਾ ਕਿੱਥੋਂ ਜੀਅ ਕਰੇਗਾ ਵੀ ਹਾਂ ਆਪਾਂ ਘਰ ਛੱਡਦੇਈਏ।
ਨਹੀਂ ਜੀ ਮੇਰੀ ਗੱਲ ਸੁਨੋ, ਭਾਵੇਂ ਅਸੀਂ ਘਰੇ ਦਾਲ ਰੋਟੀ ਖਾ ਰਹੇ ਹਾਂ ਔਹ ਘਰ ਨਹੀਂ ਛੱਡ ਸਕਦੇ।
ਹੂੰ -ਹੂੰ ਚਾਹੇ ਆਪਾਂ ਝੁੱਗੀ ਚੋ ਝੁਪੜੀ ਦੇ ਵਿੱਚ ਹੀ ਰਹਿਨੇ ਕਿ ਪਰ ਹੂੰ ਔਹ ਚਕਨਾ ਬੋੱਤ ਔਖਾ ਐ।
ਨਹੀ, ਨਹੀਂ ਚੱਕ। ਐਹ ਜਾਂਦਾ ਦੂਜਾ।
ਹੂੰ -ਹੂੰ -ਹੂੰ ਤੇ ਔਹ ਦੇਖ ਲੋਗਾ ਪਿਛ ਕਿੰਨਾ ਹੋ ਸੀਆਂ ਦੇ ਘਰਾਂ ਦੇ ਘਰ ਹੀ ਢੈ ਗੀਆ। ਰੁੜ ਗਏ ਪਾਨੀ ਦੇ ਵਿੱਚ ਕਿੰਨੇ ਪਸ਼ੂ ਵਗੈਰਾ ਹੈਗਾ ਕਿਸੇ ਦੇ ਖੁੱਲ੍ਹੇ ਇੱਕ ਇੱਕ ਥਾਂ ਤੋ ਉਹ ਕਿੱਡੀ ਨਿਊਜ਼ ਆਈ ਸੀ। ਹੂੰ
ਉਧਰੋਂ ਦੀ ਨਾ ਤੁੱਡੇ ਤੋਂ ਸਾਡੇ ਇੱਧਰ ਪਸ਼ੂ ਆਏ ਸੀਗੇ।
ਹੂੰ- ਹੂੰ-
ਐ ਲੋਕੀ ਪਰੇਸ਼ਾਨ ਹੋ ਰਹੇ ਏਦਾਂ ਹੀ ਘੁੰਮ ਰਹੇ। ਹੈਨਾ ਜਿਹੜਾ, ਜਿਹੜਾ ਮਹਿੰਗਾ ਸੀਗਾ ਦੁੱਧ ਐਥੇ ਬੜੇ ਸਸਤਾ ਵੇਚਿਆ ਹੋਨਾ ਲੋਕਾਂ ਨੇ।
ਹੂੰ- ਹੂੰ
ਵਤ ਡੇਰੇ ਲਾਏ ਵਤ ਤੇਰਾ ਕਿਉੱ ਗੱਲ, ਗੁੱਲ ਘਰੀਏ ਜਾ ਸਾਰਾ ਪੁੱਛਿਆ, ਉਹਨੂੰ ਮੈਂ ਕਿਹਾ ਹਂਜੀ, ਕੈਂਦਾ ਉੱਥੇ ਇਹ ਕੰਮ ਹੋ ਗਿਆ। ਮੈਂ ਕਿਹਾ ਜੀ ਉਹ ਤਾਂ ਠੀਕ ਐ। ਚਲੋ ਕੋਈ ਗੱਲ ਨੀ। ਤੁਸੀਂ ਸਾਈਡ ਚ ਅਪਨਾ ਗੋਦਾਮ ਪਿਆਐ ਖੁੱਲਾ। ਮੈਂ ਕਾ ਉੱਥੇ ਰੁਕਲੋ ਥੋੜੀ ਦਿਨ ਕੋਈ ਦਿੱਕਤ ਨੀ ਕਹਿੰਦੇ ਨਹੀਂ ਅਸੀਂ ਰੁਕਨਾ ਨੀ ਐ ਰੁਕ ਰੁਕ ਨੀ ਸਕਦੇ ਇੱਕ ਜਗ੍ਹਾ।
ਹੂ-ਹੂ ਔਹੀ ਹੈ ਨਾ ਹਰ ਇੱਕ ਕੋਈ ਕਿਸੇ ਤੇ ਭਰੋਸਾ ਵੀ ਨਾ ਕਰ ਸਕਦਾ। ਅੱਜਕਲ
ਨਹੀਂ, ਨਹੀਂ-ਨਹੀਂ ਇੰਜਏ ਗੱਲ ਏ ਨਹੀਂ ਅਸੀਂ ਤਾਂ ਕਹਿ ਤਾ ਸੀ। ਨਾ ਕੋਈ ਪਰੇਸ਼ਾਨ ਨਾ ਹੋ, ਤੁਸੀਂ ਟੈਨਸ਼ਨ ਨਾ ਲਓ, ਕਿਸੀ ਗੱਲ ਦੀ, ਹੂ ਨਈ ਪਰ ਰੋਟੀ ਪਾਣੀ ਵੀ ਦਿੱਤੀ ਆ, ਰੋਟੀ ਪਾਣੀ ਵੀ ਚਾਰ- ਪੰਜ, ਬੰਦੇ ਸੀ ਰੋਟੀ ਰੋਟੀ, ਪਾਣੀ ਖਵਾਈਏ ਵਧੀਆ, ਖਾਓ ਕੋਈ ਗੱਲ ਨਈ ਮੌਸਮ ਬੜੇ ਖ਼ਰਾਬ ਸੀ। ਉਸ ਟਾਈਮ ਦੇ ਨਾ
ਹਾਂ-ਹਾਂ ਬਹੁਤ ਹੀ ਜ਼ਿਆਦਾ- ਬਹੁਤ ਜ਼ਿਆਦਾ ਹੋਇਆ ਸੀਗਾ। ਉਸ ਵਾਰ
ਚਾਰ ਦਿਨ ਪਹਿਲਾਂ ਵੀ, ਬਰਸਾਤ ਇੰਨੀ ਹੋ ਰਹੀ ਸੀ।
ਨਹੀਂ ਏਧਰ ਤਾਂ ਹੈ ਨੀ ਸਾਡੇ ਨਾ, ਕੁੱਛ ਵੀ ਨੀ ਹਜੇ ਤਾਂ।
ਉੱਧਰ ਵੀ ਹੌਲੀ ਹੁਣ ਵੀ ਪਾਣੀ-ਪਾਣੀ ਹੋਇਆ ਪਿਆ, ਅਸੀਂ ਵੀ ਤਾਂ
ਦਿਨਾਂ ਦੇ ਵਿੱਚ ਜੇ, ਤੁਹਾਡੇ ਵਾਲੀ ਸਾਈਡ ਹੋ ਗਿਆ, ਤਾਂ ਸਾਡੇ ਵਾਲੀ ਸਾਈਡ ਵੀ ਆ
ਹਾਂ-ਹਾਂ ਕੋਈ ਗੱਲ ਨਈ, ਉਹ ਤਾਂ ਹੋ ਜਾਏਗਾ
ਹੂ-ਹੂ ਕਿਉਂਕਿ, ਰੱਬ ਦੇ ਅੱਗੇ ਆਪਾਂ ਕਿਸੇ ਦਾ ਨਈ ਜੋ਼ਰ ਚੱਲਦਾ ਗਾ, ਜਿਵੇਂ ਰੱਬ ਨੇ ਕਰਨਾ ਉਵੇਂ, ਕਰਨਾ ਹੈ ਹੂੰ। ਜੇ, ਇਹੇ-ਇਹੇ ਰੱਬ ਪਰਮਾਤਮਾ ਨੀਚੇ ਹੁੰਦਾ ਨਾ, ਤੇ ਲੋਕ ਆਪਦੀ ਮਰਜ਼ੀ ਚਲਾਉਂਦੇ
ਭਾ ਜੀ ਉਹ ਤਾਂ ਮੈਂ ਕਿਹਾ ਪਰੇਸਾਨ ਹੀ ਹੋ ਜਾਂਦੀਆ ਚਿੱਠੀਆਂ ਇੰਨੀਆਂ ਜਾਣੀਆ ਉਨਾਂ ਕੋਲੋਂ ਹੋਰ
ਹਮ -ਹਮ
ਸਹੀ ਗੱਲ ਬਾਹਰ ਆਇਓ
ਕਿਉਂਕਿ, ਸਿਸਟਮ ਈ ਏਵੇ ਦਾ ਐ ਤੇ ਹੁਣ ਗਰਮੀ ਆ, ਨਾ ਤਾਂ ਲੋਕ ਗਰਮੀ ਝੱਲ ਸਕਦੇ ਨੇ, ਜੇ-ਜੇ ਠੰਡ ਹੋ ਜਾਂਦੀ ਐ ਤਾਂ, ਠੰਡ ਤਾਂ ਕਹਿ ਦਿੰਦੇ ਆ ਵੀ ਹਾਂ ਠੰਡ ਜਿਆਦਾ ਹੋ ਗਈ, ਐਸ -ਐਸ ਇਸ ਵਾਰ ਤਾਂ ਇੰਨੀ ਠੰਡ ਪਈ ਵੀ ਨਈ ਗੀ, ਸਿਰਫ ਮੈਨੂੰ ਲੱਗਦਾ ਦਸ ਬਾਰਾਂ ਦਿਨ ਸਹੀ ਅਸਲੀ ਠੰਢ ਪਈ‌ ਆ, ਉਹਨੇ ਦਿਨਾਂ ਦੇ ਵਿੱਚ ਲੋਕਾਂ ਨੇ ਬੱਸ ਹੋਗੀ। ਤੇ ਹੁਣ ਗਰਮੀ- ਗਰਮੀ ਕਿੰਨੀ ਹੈਗੀ, ਹੁਣ ਗਰਮੀ ਅਹ ਸਾਰੇ ਦਰਖਤ ਵਗੈਰਾ, ਪੱਟੀ ਜਾ ਰਹੇ ਹੈਗੇ। ਉਨਾ ਕਰਕੇ, ਆਪਣੇ ਬਰਸਾਤ ਨਈ ਹੋ ਰਹੀ ਹੈਗੀ ਹੁਣ
ਇਹ ਘੁੰਮਸ ਹੋ ਰਹੀ ਐ, ਨਾ ਬਰਸਾਤ ਨੀ ਘੁੰਮਸ ਹੋ ਰਹੀ ਐ, ਉੱਥੇ ਧੁੱਪ ਤਾ ਨਈ ਐ ਧੁੱਪ ਐ ਤੁਹਾਡੇ ਉੱਧਰ?
ਹਾਂਜੀ- ਹਾਂਜੀ ਫੁਲ ਚਿਲਕਦਾ ਸੂਰਜ
ਪਤਾ ਕੀ ਐਤਕੀ, ਇੱਥੇ ਤਾਂ ਸੂਰਜ ਤੁਹਾਨੂੰ ਸ਼ਕਲ ਨਈ ਦਿਖਣੀ ਠੀਕ ਐ ਇਥੇ ਘੁੰਮਸ ਹੋ ਰਹੀ ਐ, ਬੜੀ ਹੁੰਮਸ ਹੋ ਰਹੀ ਐ ਕੱਲ ਤੇ ਨੀ ਗੱਲ ਕੀਤੀ ਆਪਾ ਨਾਲ ਗੱਲ ਕੀਤੀ ਐ ਉਹ ਤਾਂ ਇਹ ਆ ਅਸੀ ਬੈ ਬੈਠੇ ਆ ਆਪਣਾ ਘੁੰਮ ਰਿਹਾ ਜਾ ਰਿਹਾ, ਜਾ ਰਹੇ ਔਫਿਸ ਜਾ ਰਿਹਾ, ਮੈ ਕਿਹਾ ਚਲੋ ਔਫਿਸ ਬੈਠੇ ਚੰਗਾ ਥੋੜੀ ਦੇਰ ਏ-ਸੀ, ਊ-ਸੀ ਚਲਾ ਕੇ ਬੈਠਾਂਗੇ ਥੋੜ੍ਹੀ ਦੇਰ
ਹਾਂ, ਕੁਛ-ਕੁਛ ਜ਼ਿਆਦਾ ਗਰਮੀ ਏ ਸੀਆਂ, ਦੀ ਹੈਗੀ ਕਿਉਂਕਿ, ਹੁਣ ਹਰ ਇੱਕ ਇੱਕ ਦੇ ਘਰੇ ਮੰਨ ਕੇ ਚੱਲੋ ਬਿਜਲੀ ਫ੍ਰਰੀ ਹੈਗਾ, ਬਿਜਲੀ ਫ੍ਰਰੀ ਦਾ ਹੋਣ ਕਰਕੇ, ਸਾਰਿਆਂ ਨੇ ਏ ਸੀ ਲਗਵਾ ਰੱਖਿਆ।
ਨਹੀਂ ਸਾਡੇ ਇਧਰ ਨੀ ਐ ਜੀ, ਇੱਥੇ ਭਗਵੰਤ ਮਾਨ ਨੀ ਹੈਗਾ, ਸਾਡੇ ਇਧਰ ਨੀ ਐ। ਸਾਡੇ ਤਾਂ ਵੀ ਆ ਜੀ।
ਨਹੀ ਜੀ ਸਾਡੇ ਤਾਂ ਇੱਥੇ ਹੈਗਾ, ਫਰੀ ਹੈਗਾ।
ਫਰੀ ਹੈਗਾ, ਤੁਹਾਡੇ ਤਾਂ ਇੱਥੇ ਭਗਵੰਤ ਮਾਨ ਹੈਗਾ ਨਾ, ਸਾਡੇ ਤਾਂ ਨੀ ਹੈਗਾ
ਅਤੇ ਉਈ ਐ ਕਿ ਲੋਕਾਂ ਨੇ ਗਾ ਐਵੇਂ, ਸਾਰਿਆਂ ਨੇ ਏ ਸੀ ਲਗਵਾ ਰੱਖ ਖੇ ਹੁਣ ਗ਼ਰੀਬ ਤੋਂ ਗ਼ਰੀਬ ਘਰ ਨੇ ਵੀ ਲਗਵਾ ਰੱਖਿਆ, ਵੀਂ ਕਿਹੜਾ ਬਿਜਲੀ ਦਾ ਬਿੱਲ ਆਉਂਦਾ ਐ ਗਾ ਤੇ ਉਹ ਗਰਮੀ ਹੁੰਦੀ ਐ, ਫਿਰ ਉਸ ਤੋਂ ਬਾਅਦ
ਕੀ ਕਰੀਏ? ਸਾਥੋਂ।
ਅੱਜ-ਕੱਲ੍ਹ ਤਾਂ ਵੈਸੇ ਹੁਨ ਮੌਸਮ ਥੋੜਾ ਜੇਹਾ ਚੇਂਜ ਹੋ ਗਿਆ, ਉਮਸ ਜਾ ਹੋਨ ਲੱਗ ਗਿਆ ਵਾ। ਜੇ ਆਪਾਂ ਹੁਨ ਕੂਲਰ ਦੇ ਵਿੱਚ ਪਾਨੀ ਪਾ ਕੇ ਵੀ ਪੈਂ ਬੈਠਦੇ ਆ ਨਾ, ਅੱਗੇ ਗ 'ਤੇ ਉਹ ਚਿਪ- ਚਿੱਪਾ ਜਾ ਹੁੰਦਾ ਹੈ ਗਾ।
ਹਾਂਜੀ।
ਹੂੰ, ਏਦੇ ਨਾਲ ਤਾਂ ਵੈਸੇ ਹੁਨ ਨੋਰਮਲ ਹਵਾ ਈ ਠੀਕ ਐ।
ਨੈਚੁਰਲ ਸਹੀ ਗੱਲ ਐ, ਉਂਜ ਥੋੜੀ- ਥੋੜੀ ਹਵਾ ਲੱਗਦੀ ਰਵੇ। ਓਈ ਚੀਜ਼ ਏ, ਹੂੰ। ਭਾਈ ਨੀ ਐ, ਭਾਈ ਨੀ ਹਮਾਰਾ ਅਠ- ਦਸ ਯਾਰ ਦੁਸ਼ਮਨ ਐ। ਓਈ ਤਾਂ ਐ ਵੀਰ ਓਮ, ਭਰਾ ਨੂੰ ਆਏ ਸੀ ਲੈਨ। ਭਰਾ ਆਪਨਾ ਸਗਾ ਹੋਰ ਆ ਗਿਆ ਵੀਰ, ਬਸ, ਹੋਰ ਭਾਜੀ। ਚਾਂਦ ਦੇਖ ਲੂੰ, ਬਹ ਹਾ। ਹੋਰ ਦੱਸੋ ਤੁਸੀਂ, ਘਰੇ ਠੀਕ ਐ ਸਭ? ਹੈਲੋ, ਹੈਲੋ।